ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਲ ਤੁਹਾਡੇ
ਜੀ ਮੇਰੇ ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ ਨੇ
ਮੈਂ ਵੀ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ
ਹਾਂਜੀ ਘਰ ਪਰਿਵਾਰ 'ਚ ਸਭ ਵਧੀਆ ਜੀ ਤੁਸੀਂ ਦੱਸੋ ਕੀ ਚੱਲ ਰਿਹਾ ਸੀ
ਕੁਛ ਨ ਬਸ ਟੀਵ ਫੋਨ ਦੇ ਅੰਦਰ ਨਾ ਅ ਇਹੀਓ ਦੇਖਦੀ ਪਈ ਸੀ ਕਿ ਅਸੀਂ ਸਾਰਾ ਦਿਨ ਫੋਨਾ ਨੂੰ ਦੇਖਦੇ ਪਏ ਹ ਟੀਵ ਤੇ ਅਸੀਂ ਓਨ ਹੀ ਨਹੀਂ ਕਰਦੇ
ਹਮ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਟੈਕਨੋਲੋਜੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ
ਦੇ ਹਾਂ
ਮੈਂ ਖੁਦ ਦੇਖ ਰਿਹਾ ਸੀ ਮੇਰੇ ਕੋਲ ਮੈਂ ਥੋੜ੍ਹੇ ਦਿਨ ਪਹਿਲੇ ਦੇਖਿਆ ਮੇਰੇ ਕੋਲ ਨਾ ਟੈਕਨੋਲੋਜੀ ਮਤਲਬ ਕਿ ਜੋ ਕਿੇ ਟਾਈਮ ਪਹਿਲੇ ਜੋ ਪੁਰਾਣੇ ਫੋਨ ਚੱਲਦੇ ਸੀ ਨਾ ਜਿੰਨੇ ਬੂਟ ਜਿੱਦਾਂ ਮੈਂ ਬੂਟ ਹੁੰਦਾ ਨਾ ਸਾਡ ਅਸੀਂ ਬੂਟ ਪਾਉਂਦੇ ਹਾਂ ਸ਼ੂਜ ਪਾਉਂਦੇ ਹ ਓਨਾ ਵੱਡਾ ਸਾਡੇ ਕੋਲ ਮੋਬਾਇਲ ਹੁੰਦਾ ਹੁੰਦਾ ਸੀ
ਹਾਂਜੀ ਹਾਂਜੀ ਹ
ਠੀਕ ਹੈ ਤੇ ਉਹ ਓਨਾ ਵੱਡਾ ਸਾਡੇ ਕੋਲ ਮੋਬਾਈਲ ਹੁੰਦਾ ਸੀ ਅਤੇ ਮੇਰੇ ਕੋਲ ਅੱਜ ਵੀ ਉਹ ਵਿੰਟੇਜ ਮੋਬਾਈਲ ਪਿਆ ਹੋਇਆ ਅਤੇ ਸਾਡੀ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਇੰਨੀ ਜ਼ਿਆਦਾ ਵੱਧ ਗਈ ਹੈ
ਉੱਤੇ ਹੈ ਹੀ ਅਸੀਂ ਪੁਰਾਣੇ ਫੋਨਾਂ ਨੂੰ ਦੇਖਦੇ ਹਾਂ ਤੇ ਅੱਜ ਦੇ ਫੋਨ ਨੂੰ ਸ਼ਕਲ ਦੇਖਦੇ ਆ ਤੇ ਇਹੋ ਜਹਾ ਲੱਗਦਾ ਹੈ ਕਿੰਨਾ ਇਸ ਫੋਨ ਨੇ ਕਿੰਨਾ ਚੇਂਜ ਕਰਤਾ ਸਾਨੂੰ ਵੀ ਤੇ ਸਾਰੀਆਂ ਚੀਜ਼ਾਂ ਅਸੀਂ ਵੀ ਚੇਂਜ ਹੋ ਗਿਆ ਫੋਨਾ ਦੇ ਨਾਲ ਨਾ ਜਿਵੇਂ ਤਾਂ ਫੋਨਸ ਹੋ ਗਿਆ ਨਾ ਅਸੀਂ ਵੀ ਹੋਵੇ ਹੋ ਗਏ ਨੇ ਮੰਨਦੇ ਹੋ ਗੱਲ ਨਾ ਪਹਿਲੇ ਤਾਂ ਸਿੱਧੇ ਸਿੱਧੇ ਫੋਨ ਨੋਰਮਲ ਸਿੱਧੇ ਸਿੰਪਲ ਕੀ ਟਾਉਦੇ ਸੀ ਤੇ ਬੰਦਾ ਵੀ ਲਾਈਫ ਵੀ ਉਹਨਾ ਦੀ ਸਿੰਪਲ ਚੱਲਦੀ ਸੀ
ਜੀ ਸਾਡੀ ਟੈਕਨੋਲੋਜੀ ਇਨੀ ਆ ਜ ਚੇਂਜ ਹੋ ਗਗੀ ਹੈੋ
ਚੇਂਜ ਹੋ ਗਿਆ ਐਨਹਾਂਸ ਹੋ ਗਈ ਕਾੀਿਆਦਾ
ਹਾਂਜੀ ਤੇ ਸਾਨੂੰ ਇਏਧਰ ਟੈਕਨੋਲੋਜੀ ਘੀ ਸਾਡੇ ਵਾਸਤੇ ਵਧੀਆ ਵੀ ਹੈ ਅਤੇ ਸਾਡੇ ਵਾਸਤੇ ਨੁਕਸਾਨਦਾਇਕ ਵੀ ਹੈ ਇਕ ਤਰਹ। ਜਿਵੇਂ ਨੁਕਸਾਨਦਾਇਕ ਸਾਡੇ ਵਾਸਤੇ ਇਹਵੇ ਕਿ ਅਸੀਂ ਇਹਦੇ ਅਸੀਂ ਇੰਨੇ ਜ਼ਿਆਦਾ ਆਦਿ ਬਣ ਚੁੱਕੇ ਹਾਂ ਕਿ ਅਸੀਂ ਆਪਣੀ ਹੈਲਥ ਅਸੀਂ ਆਪਣੀ ਖ਼ਰਾਬ ਕਰ ਰਹੇ ਹਾਂ। ਸਾਡੀ ਆਪਣੀ ਅਸੀਂ ਪ ਅੱਖਾ ਖ਼ਰਾਬ ਕਰ ਰਹੇ ਹਾਂ।
ਇਹ ਤੇ ਹੈ ਮਤਲਬ ਉਹੀਓ ਗੱਲ ਹੈ ਨਾ ਸਾਰਾ ਦਿਨ ਫੋਨ ਦੇਖ ਦੇਖ ਕੇ ਅਸੀਂ ਇਹ ਆਪਣੇ ਆਪ ਨੂੰ ਬਿਮਾਰੀਆਂ ਜ਼ਰੂਰ ਲਗਾ ਰਹਾ। ਹੁਣ ਅਸੀਂ ਟੀ ਵੀ ਦੇਖਾਂਗੇ ਨਾ ਇੱਕ ਵਾਰ ਉਹ ਸਾਡੀਆਂ ਅੱਖਾਂ ਬਚ ਬਚ ਜਾਏਗੀਆਂ ਸਾਡੀ ਅੱਖਾਂ ਦੇ ਨਾਲ ਕੋਈ ਪ੍ਰੋਬਲਮ ਨ ਹੋਗੀ। ਜਿੰਨੀ ਪ੍ਰੋਬਲਮ ਅਸੀਂ ਫੋਨ ਦੇਖ ਦੇਖਦੇ ਦੇ ਨਾਲ ਕਰ ਲਾਂਗੇ ਉਹਨਾਂ ਦੇ ਨਾਲ ਜ਼ਿਆਦਾ ਹਉਦੀ ਹੈ।
ਜੀ ਬਿਲਕੁਲ ਸਹੀ ਗੱਲ ਹੈ ਸਾਡੇ ਵਾਸਤੇ ਇਹ ਟੈਕਨੋਲੋਜੀ ਇੱਦਾਂ ਦੀ ਆ ਚੁੱਕੀ ਹੈ। ਕਿ ਅਗਰ ਅਸੀਂ ਅੱਗੋਂ ਅਗਰ ਅਸੀਂ ਆਪਣੇ ਬੱਚੇ ਨੂੰ ਅਗਰ ਅਸੀਂ ਕਹਾਂਗੇ ਨਾ ਕਿ ਨਹੀਂ ਬੇਟਾ ਫੋਨ ਨਹੀਂ ਚਲਾਉਣਾ। ਅਤੇ ਉਹਨੇ ਅੱਗੋਂ ਦੀ ਕੀ ਕਹਿਣਾ ਉਹਨੇ ਕਹਿਣਾ ਤੁਸੀਂ ਉਹ ਤਾਂ ਚਲਾ ਰਹੇ ਹੋ। ਤੁਸੀਂ ਵੀ ਅਸੀਂ ਇਹੀ ਟੈਕਨੋਲੋਜੀ ਦੇ ਸ਼ਿਕਾਰ ਹੈਗੇ ਹੋ।
ਬ ਚ ਉਹਨਾਂ ਨੂੰ ਨਾ ਕੀ ਹੈ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਫੋਨ ਉਹਨਾਂ ਦੇ ਮਤਲਬ ਤੇ ਆ ਗਏ ਨੇ ਉਹ ਜੋ ਚਾਹੁੰਦੇ ਹੈ ਨਾ ਉਹਨਾਂ ਦੀ ਗੇਮਾਂ ਉਹਨਾਂ ਨੇ ਇੱਕ ਵਾਰੀ ਖੇਲ ਦਿੱਤੀ ਗਮ ਤੇ ਉਹਨਾਂ ਨੂੰ ਨਾ ਉਹ ਚੀਜ਼ ਦਾ ਇੰਟਰਸਟ ਆਉਣ ਲੱਗ ਹੋ ਜਾਂਦਾ ਇਹ ਲੱਗਦਾ ਕਿ ਅਸੀਂ ਉਹੀਓ ਚੁੱਕੀਏ। ਹੁਣ ਟੀ ਵੀ ਦੇ ਅੰਦਰ ਉਹ ਨੇ ਇੱਕ ਜਗ ਬੈਠ ਕੇ ਟੀ ਵੀ ਦੇਖਣਾ ਚੁੱਪ ਕਰਕੇ ਉਹਨਾਂ ਨੂੰ ਚਾਹੀਦਾ ਕਿ ਅਸੀਂ ਫੋਨ ਫੜੀਏ ਤੇ ਆਪਣੇ ਹੱਥ ਤੋਂ ਸਕੋਲ ਕਰੀਏ ਤੇ ਕਾਫੀ ਚੀਜ਼ਾਂ ਦੇਖੀਏ ਤੇ ਨਵੀਂ ਨਵੀਂ ਚੀਜ਼ਾਂ ਉਹਨਾਂ ਨੂੰ ਫਟਾਫਟ ਮਿਲਦੀ। ਹੱਥ ਦੇ ਅੰਦਰ ਛੋਟਾ ਜਿਹਾ ਫੋਨ ਆਉਂਦਾ ਹੈ। ਤੇ ਉਹ ਆਪਣੇ ਹੱਥ ਦੇ ਅੰਦਰ ਕਾਫ਼ੀ ਸਪੀਡ ਦੇ ਨਾਲ ਚਲਾ ਲੈਂਦੇ ਆ ਤੇ ਉਹਨਾਂ ਨੂੰ ਕਾਫ਼ੀ ਚੀਜ਼ਾਂ ਵੀ ਦਿਖਣੀਆਂ। ਉਹਨਾਂ ਦੇ ਮਤਲਬ ਦੇ ਨਾਲ ਹੁਣ ਟੀ ਵੀ ਦੇ ਅੰਦਰ ਉਹ ਕੋਈ ਗੇਮਾਂ ਨੀ ਖੇਡ ਸਕਦੇ ਕੁਛ ਨੀ ਕਰ ਸਕਦੇ ਉਹਨਾਂ ਦੇ ਅੰਦਰ ਭਾਵੇਂ ਇਤਨੀ ਗੇਮਾਂ ਆ ਗਈ ਹੈ। ਇਨੀਆਂ ਚੀਜ਼ਾਂ ਹੋ ਗਈਆਂ ਤੇ ਇਹ ਚੀਜ਼ ਬੱਚੇ ਨੂੰ ਫ਼ੋਨ ਜ਼ਿਆਦਾ ਅੱਛੇ ਲੱਗਣੇ ਆ ਅਜ ਦੇ ਟਮ ਦੇ ਅਸੀਂ ਵੀ ਟਾਈਮ। ਸਪੈਂਡ ਕੀਤਾ ਪੁਰਾਣਾ ਅਸੀਂ ਟੀ ਵੀ ਦੇਖ ਕੇ ਸੀਰੀਅਲ ਨੂੰ ਦੇਖ ਦੇਖ ਕੇ ਕੀਤਾ ਹੈ ਕਿੰਨੇ ਤੋਂ ਪਹਿਲੇ ਸੀਰੀਅਲ ਆਉਂਦੇ ਸੀ ਹੁਣ ਉਹ ਸੀਰੀਅਲ ਵੀ ਦੇਖਣੇ ਘੱਟ। ਗ ਨੇ ਹੁਣ ਵੈਬ ਸੀਰੀਜ਼ਨੀ ਹੋ ਗਈ ਨ ਇਹ ਚੀਜ਼ਾਂ ਕਿੰਨ ਹੋ ਗਈਆਂ।
ਜੀ ਬਿਲਕੁਲ ਸਹੀ ਕਹਿ ਰਹੇ ਉ ਸਾਡੇ ਟਾਈਮ 'ਚ ਟੈਕਨੋਲੋਜੀ ਹੁੰਦੀ ਨਹੀਂ ਸੀ। ਅਸੀਂ ਕਿ ਅਗਰ ਕਿਸੇ ਨਾਲ ਅਗਰ ਅਸੀਂ ਸਾਡਾ ਅਗਰ ਕੋਈ ਰਿਸ਼ਤੇਦਾਰ ਜਾਂ ਕੋਈ ਰਿ ਰਿ ਰਿਲੇਟਿਵ ਜਾਂ ਕੋਈ ਫਰੈਂਡ ਵਗੈਰਾ ਅਗਰ ਕੋਈ। ਜੀਅ ਜਾਂਦਾ ਸੀ ਕੋਈ ਮਰ ਜਾਂਦਾ ਸੀ। ਜਾਂ ਸਾਡੇ ਘਰ ਕੋਈ ਖੁਸ਼ੀਆਂ ਆਉਂਦੀ ਸੀ। ਸਾਡੇ ਘਰ ਕੋਈ ਮਿਸਟੈਪਨਿੰਗ ਹੁੰਂਦੀ ਸੀ ਅਸੀਂ ਪਹਿਲਾਂ ਚਿੱਠੀ ਪਾਉਂਦੇ ਸੀ। ਉਹ ਕਬੂਤਰ ਚਿੱਠੀ ਲੈ ਕੇ ਜਾਂਦਾ ਸੀ ਮਤਲਬ ਕਿ ਕਬੂਤਰ ਕਹੀਏ ਮਤਲਬ ਕਿ ਉਹ ਜਿਵੇਂ ਸਾਡੇ ਡਾਕੀਆ ਆਉਂਦਾ ਸੀ ਉਹ ਚਿੱਠੀ ਲੈ ਕੇ ਆ ਜਾਂਂਦਾ ਸੀ ਤੀਹ ਤੀਹ ਦਿਨ ਬਾਅਦ ਸਾਡੀ ਚਿੱਠੀ ਚਿੱਠੀ ਜਾਂਦੀ ਸੀ ਫਿਰ ਅਗਲੇ ਤੀਹ ਦਿਨ 'ਚ ਉਦੋਂ ਲਈ ਕੋਈ ਚਿੱਠੀ ਰਿਸੀਵ ਕਰਦਾ ਸੀ ਉਹ ਸਾਨੂੰ ਭੇਜਦਾ ਸੀ ਕਰਦੇ ਕਰਦੇ ਛੇ ਮਿੰਟ ਸੀ ਸਾਡੀ ਟੈਕਨੋਲੋਜੀ ਉਹੀ ਚੀਜ਼ ਹੈ ਕਿ ਸਾਡੀੇ ਟੈਕਨੋਲੋਜੀ ਇੰਨੀ ਜਿਆਦਾ ਅੱਗੇ ਵੱਧ ਚੁੱਕੀ ਹੈ। ਕਰਦੇ- ਕਰਦੇ ਸਾਡੇ ਕੋਲ ਫੋਨ ਆਇਆ। ਜਦ ਫੋਨ ਆਇਆ ਤੇ ਉਹਦੀ ਕੋਲਿੰਗ ਸਾਨੂੰ ਲੱਗਦੀ ਸੀ। ਸਤਰ ਸਤਰ ਪਏ ਮੇਰੇ ਡੈਡੀ। ਕਿਸੇ ਟਾਈਮ ਪਹਿਲੇ ਫੋਨ ਸਾਨੂੰ ਫੋਨ ਕਰਦੇ ਸੀ। ਤੇ ਸਾਨੂੰ ਛ। ਸਿਰਫ ਪੋਲ ਲੱਗਦੇ ਸੀ। ਸੀਸ ਆਫ ਰੁਪੀਸ ਪਿਕਅਪ ਕੋਲ ਲੱਗਦੀ ਸੀ। ਅਗਰ ਅਸੀਂ ਕੋਲ ਪਿਕ ਕਰਦੇ ਸੀ ਨਾ।
ਹਮ ਤੱਦ ਲੱਗਦੀ ਸੀ ਹੁਣ ਤੇ ਮਹਿੰਗਾਈ ਹੈਗੀ
ਫੋਨ ਕਰਦੇ ਸੀ। ਹਾਂਜੀ ਸਾਡੇ ਤਾਜ ਸਾਨੂੰ ਫੋਨ ਓਦੋਂ ਸਾਡੇ ਇੱਕ ਸੌ ਤਿੰਨ ਰੁਪਏ ਲੱਗਦੀ ਸੀ। ਕੋਲ ਪਿਕਅਪ ਕਰਨ ਦੇ। ਸਾਨੂੰ। ਤੇ ਅਸੀਂ ਉਸ ਟਮ ਦੇ ਕੋਲ ਹਾਂਜੀ ਸਾਡੇ ਕੋਲ। ਉਸ ਟਾਈਮ ਦਾ ਫੋਨ ਪਿਆ ਹੋਇਆ ਸਾਡੇ ਕੋਲ। ਉਹ ਟੈਕਨੋਲੋਜੀ ਸਾਡੇ ਕੋਲ ਬਿਲਕੁਲ ਹਜੇ ਵੀ ਪਈ ਹੋਈ ਹੈ। ਮੈਂ ਅ ਸਾਡੇ ਘਰ।
ਉਤੇ ਹੈ ਹੀ ਹਮ ਤੇ ਇਹਨਾਂ ਦੇ ਨਾ ਇਫੈਕਟ ਨਾ ਬੜੇ ਬੁਰੇ ਵੀ ਇਫ਼ੇਕਟ ਹੈਗੇ ਨੇ। ਤੁਸੀਂ ਅਜਮਾਇਆ ਕਿ ਇਫ਼ੇਕਟ ਕਿ ਨਿਕਲੇ ਤੇ ਦੇਖੋ ਮੋਬਾਇਲਾਂ ਦੇ ਅੰਦਰ ਮੋਬਾਇਲ ਕਿੰਨੇ ਚੱਲਦੇ ਪਏ ਨੇ ਉਹ। ਟੋਬਰਾ ਦੇ ਨਾਲ ਹੀ ਤੇ ਚੱਲਦੇ ਪਏ ਨੀ। ਕਿੱਧਰੇ ਟੋਵਰ ਲੱਗੇ ਹੁੰਦੇ ਨੇ ਹਾਈਟ ਤੇ। ਤੇ ਉਹ ਟੋਵਰ ਵੀ ਇੰਨੇ ਵਧਆ ਰੇਸਾਂ ਇੰਨੇ ਵਧਆ ਫੋਨਾਂ ਦੇ ਅੰਦਰ ਵੀ ਰੇਸਾਂ ਨਿਕਲਦੀ ਨੇ ਜੋ ਕਿ ਸਾਡੇ ਲੰਗਸ ਨੂੰ ਉਹ ਟੋਵਰ ਜੋ ਹੁੰਦਾ ਹੈ ਨਾ ਉਹ ਟੋਵਰ ਬੜੀ ਦੀਆਂ ਰੇਸਾਂ ਮਤਲਬ ਪੈਂਦਾ ਹੈ ਲੰਗਸ ਤੇ ਪੈਂਦਾ ਹੈ ਨਾ ਉਹਨਾਂ ਦੇ ਨਾਲ ਤੇ ਇਹ ਚੀਜ਼ ਵੀ ਕਿੰਨੀ ਖ਼ਤਰਨਾਕ ਹੈਗੀ ਹੈ
ਤੇ, ਉਹੀ ਚੀਜ਼ ਪਹਿਲੇ ਕਹਿੰਦੇ ਸੀ। ਨਾ ਕਿ ਲੋਕੀ ਅੱਜ ਵੀ ਕਹਿੰਦੇ ਨੇ ਕਿ ਟੈਕਨੋਲੋਜੀ ਵਧੀਆ ਹੈ। ਪਰ ਇਸ ਫੋਨ ਨੂੰ ਤੁਸੀਂ ਆਪਣੇ ਬੋਡੀ ਤੋਂ ਥੋੜ੍ਹਾ ਦੂਰ ਰੱਖੋ ਮੀਨਸ ਕਿ ਅਗਰ ਸੌਂਦੇ ਹੋ ਤਾਂ ਘੱਟ ਤੋਂ ਘੱਟ ਵੀ ਦਸ ਮੀਟਰ ਦੂਰੀ ਦੇ ਵਿੱਚ ਤੁਸੀਂ ਇੱਕ ਟੇਬਲ 'ਤੇ ਰੱਖੋ। ਔਰ ਚਾਰਜਿੰਗ ਲਗਾ ਕੇ, ਤੁਸੀਂ ਉੱਦ ਕਿਤੇ ਸਾਈਡ ਰੱਖੋ ਚਾਰਜ ਲਗਾ ਕੇ ਤੁਸੀਂ ਗੱਲ ਨਾ ਕਰੋ ਕਿਉਂਕਿ ਉਹਦੀ ਰੇਡੀਏਸ਼ਨ ਬੀਮਸ ਜੋ ਹੈਗੀਆਂ ਨੇ
ਦੇਖੋ ਹੁਣ ਅਸੀਂ ਫੋਨ ਨੂੰ ਚਾਰਜ ਕਰਦੇ ਹਾਂ ਦੇ ਕ ਨਾਲ ਜਾਂ ਹੀਟ ਮਾਰਦਾ ਫੋਨ ਨਾਲ ਤੇ ਬਿਲਕੁਲ ਤੇਜ਼ ਗਰਮ ਹੋਇਆ ਅਈ ਲੱਗਦਾ ਹੈ ਫਟਫਟਾ ਨਾ ਜਾਏ ਜਾਂ ਕੁਛ ਨਾ ਹੋ ਜਾਏ ਤੇ ਖ਼ਤਰਨਾਕ ਵੀ ਬੜਾ ਹੈਗਾ ਫੋਨ ਲੇਕਿਨ ਫਾਇਦੇ ਵੀ ਬੜੇ ਹੈਗੇ ਨੇ ਸਾਨੂੰ ਕੋਈ ਚੀਜ਼ ਬਣਾਉਾਨੀ ਹੋ ਤੇ ਅਸੀਂ ਫਟਾਫਟ ਤੇ ਫੋਨ ਨੂੰ ਖੋਲਾਂਗੇ ਟੀ ਵੀ ਤੋਂ ਹੁਣ ਦੇਖਦੇ ਹੀ ਨੀ ਗ ਟੀਵ ਦੇ ਅੰਦਰ ਤੋਂ ਕੁਛ ਹਾਂ ਸਮਾਰਟ ਟੀਵ ਅਗਰ ਅਸੀਂ ਲਗਾ ਲਏ ਤਾਂ ਉਹਨਾਂ ਦੇ ਨਾਲ ਉਹਨੂੰ ਸਰਚ ਕਰਕੇ ਸਾਰੀ ਚੀਜ਼ਾਂ ਕਰਦੀਆਂ ਬਣਾ ਲੈ ਬਣਾ ਲੈਂਦੇ ਹਾ, ਤੇ ਇੰਸਟੈਂਟ ਕੋਈ ਵੀ ਚੀਜ਼ ਸਾਨੂੰ ਨ ਆਉਂਦੀ ਨਾ ਤੇ ਅਸੀਂ ਫੋਨਾ ਦੀ ਹੈਲਪ ਦੇ ਨਾਲ ਵੀ ਕਰ ਸਕਦੇ ਹਾਂ ਹੁਣ ਪੜ੍ਹਾਈ ਦੇਖ ਲ ਐਜੂਕੇਸ਼ਨ ਦੇਖ ਲ ਫੋਨਾ ਦੇ ਨਾਲ ਹੀ ਜੁੜ ਗਈ ਹੈ। ਸਾਰਾ ਕੁਛ ਹੋਮਵਰਕ ਵਗੈਰਾ ਬੱਚਿਆਂ ਦਾ ਫੋਨਾ ਦੇ ਅੰਦਰ ਆਉਂਦਾ ਐਪ ਜੀ ਬਣ ਗਈ ਹੈ। ਉਹਨਾਂ ਦੇ ਅੰਦਰ ਸਾਰਾ ਹੋਮਵਰਕ ਵਗੈਰਾ ਬੱਚਿਆਂ ਦਾ ਆਉਂਦਾ ਹੁਣ ਰਿਟਰਨ ਕੁਛ ਨਹੀਂ ਰਿਹਾ ਹੁਣ ਸਾਰਾ ਕੁਛ ਉਹਨਾਂ ਦੇ ਨਾਲ ਹੋਗ ਗਿਆ।
ਜੀ, ਬਿਲਕੁਲ ਸਹੀ ਗੱਲ ਆ ਅੱਜ ਕੱਲ੍ਹ ਅਟੈਂਡੈਂਸ ਵੀ ਲੋਕ ਲਗਾ ਲੈਂਦੇ ਨੇ ਕਿ ਬਈ ਕੌਣ ਕੌਣ ਆਇਆ ਫੋਟੋ ਖਿੱਚੀ ਚੱਲ ਤੇਰੀ ਅੱਗੇ ਭੇਜ ਤ ਬ ਵਟਸਐਪ ਗਰੁੱਪ 'ਚ ਪਾਤਾ ਦੱਸੋ ਕਿੱਧਰ ਕਿੱਧਰ ਚੀਜ਼ਾਂਗੀ ਕਿ ਮ ਵੱਟਸਐਪ ਭੇਜ ਫੇਸਬੁੱਕ ਇੰਸਟਾਗ੍ਰਾਮ ਟੀ ਵੀ ਪਰ ਲੋਕੀ ਅੱਜ ਕੱਲ ਫੋ
ਬੱਚਿਆਂ ਦੇ ਨਾ ਫੋਟੋ ਪਹਿਲੇਾਂ ਖਿਚਵਾਉਣ ਜਾਂਦੇ ਸੀ। ਸਕੂਲਾਂ ਦੇ ਅੰਦਰ ਹੁਣ ਫੋਨਾ ਦੇ ਅੰਦਰ ਨਿਕਲਵਾ ਕਿਸੇ ਦਾ ਡਾਇਰੈਕਟ ਨਿਕਲਵਾ ਲੋ ਤੁਸੀਂ ਖਿੱਚਣ ਦੀ ਲੋੜ ਹੀ ਨਹੀਂ ਇਹ ਚੀਜ਼ਾਂ ਦੇਖੋ ਕਿੰਨੀ ਜ਼ਿਆਦਾ ਸੁਵਿਧਾ ਹੋ ਗਈ ਹੈ। ਫੋਨਾ ਦੀ ਨਾ ਪਹਿਲੇ ਬੱਚੇ ਹੋਮਵਰਕ ਲਦੇ ਹੋਲੀਡੇ ਹੋਮ ਵਰਕ, ਕਲਾਸ ਵਰਕ, ਇਨਾ ਸਾਰਾ ਹੁਣ ਫੋਨਾਂ ਦੇ ਅੰਦਰ ਸਾਰੀ ਚੀਜ਼ਾਂ ਤੁਸੀਂ ਦੇਖਲੋ ਬੱਚਾ ਕੀ ਕਰ ਰਿਹਾ ਬੱਚਿਆਂ ਦੀ ਅਟੈਂਡੈਂਸ ਪਾਵੇ ਹਰ ਚੀਜ਼ ਚੀਜ਼ ਦਾ ਬੜਾ ਸੁੱਖ ਹੋ ਗਿਆ। ਉਹਨਾਂ ਦਾ ਉਹਨਾਂ ਦੇ ਨਾਲ ਨਾ ਬੱਚੇ ਕੀ ਕਰ ਰਹੇ ਸਕੂਲ ਦੇ ਅੰਦਰ ਉਹ ਵੀ ਦੀ ਵੀਡੀਓ ਆਉਂ ਸਾਰੀਆਂ ਤੇ ਇਹ ਚੀਜ਼ਾਂ ਵੀ ਅੱਛੀ ਲੱਗਦੀ ਹੈ ਕਿ ਚਲੋ ਇਸ ਚੀਜ਼ਾਂ ਨਾਲ ਸਾਨੂੰ ਸੁੱਖ ਤੇ ਮਿਲ ਰਿਹਾ ਨਾ ਸਾਨੂੰ ਮਤਲਬ ਟੈਸ਼ਨ ਤੇ ਨੀ ਗਿਣ ਬੱਚਾ ਕਿੱਧਰ ਹੈ ਕਿੱਧਰ ਨੀ ਗਾ ਉਹ ਸੱਚ ਚੀਜ਼ ਪਤਾ ਚੱਲਦੀ ਹੈ। ਹੁਣ ਲੋਕੇਸ਼ਨ ਅਸੀਂ ਖੋ ਜਾਈਏ ਕੁੱਛ ਕੋਈ ਵੀ ਚੀਜ਼ ਖੋ ਜਾਣੀ ਸਾਡੀ ਸਪੋ ਕਰੋ, ਫੋਨ ਲੋਸ਼ਨ ਸਾਨੂੰ ਸ ਚੀਜ਼ਾਂ ਮਿਲ ਜਾਂਦੀ ਆ
ਜੀ ਅੱਜ ਕੱਲ੍ਹ ਦੇ ਨਾ ਜੇ ਏਅਰਟੈਗ ਹੋ ਗਿਆ ਏਅਰਟੈਗ ਆ ਗਿਆ ਏਅਰਟੈਗ ਇੱਧਾਂ ਦਾ ਚੀਜ਼ ਹੈ ਕੀ ਤੁਸੀਂ ਤੁ ਚਾਬੀ ਲਗਾ ਰੀ ਸੀ, ਲਟਟਕ ਚਾਬੀ ਵੀ ਹੈ, ਕਿਸੇ ਫੋਨ ਨਹੀਂ ਹੈ ਲਟਕਲ ਚਾਪ ਵੀ ਹੈ। ਸਿਰਫ ਤੁਸੀਂ ਚਾਬੀ ਕਿੱਥੇ ਰੱਖ ਕਿਸੇ ਭੁੱਲ ਗਏ ਬੈਡ ਦੇ ਪਿੱਛੇ ਗਿਰ ਗਈ ਜਾਂ ਕਿਸੇ ਰੋਡ ਤੇ ਗਿਰਗੀ ਗੀ ਅਤੇ ਉਹ ਏਅਰਟੈਗ ਨੂੰ ਤੁਸੀਂ ਆਪਣਾ ਲਾਈਵ ਲੋਕੇਸ਼ਨ ਤੁਸੀਂ ਉਹਦੀ ਟਰੇਸ ਕਰਕੇ ਤੁਸੀਂ ਉਹਨੂੰ ਪਹੁੰਚ ਸਕਦੇ ਹੋ ਟੈਕਨੋਲੋਜੀ ਇੰਨੀ ਸਾਡੀ ਸਾਡੀ ਅੱਗੇ ਵੱਧ ਚੁੱਕੀ ਹੈ।
ਅੱਛਾ ਜੀ, ਇਹ ਤੇ ਮੈਨੂੰ ਸੁਣ ਕੇ ਬੜਾ ਚੰਗਾ ਬੜੀ ਵਧੀਆ ਜਿਹਾ ਲਗਾ।
ਮੇਰੇ ਮੇਰੇ ਪਰਸ ਦੇ ਵਿੱਚ ਵੀ ਏਟ ਟੈਗ ਵੀ ਹੋਇਆ ਹੈ। ਮੇਰੀ ਕਾਰ ਦੀ ਕੀ ਦੇ ਵਿੱਚ ਏਟੈਗ ਹੈ। ਮੇਰੀ ਸਕੂਲ
ਤੇ ਇਹ ਲਗਾਨਾ ਪੈਂਦਾ ਇਹ ਲਗਾਾਨਣਾ ਪੈਂਦਾ ਹੈ। ਕਿ ਐਪ ਡਾਨਲਡ
ਨਹੀਂ ਨਹੀਂ ਜਿਵੇਂ ਛੱਲਾ ਹੁੰਦਾ ਛੱਲਾ ਉਹ ਛੱਲਾ ਹੁੰਦਾ ਇੱਕ ਚਿੱਟੇ ਚ ੱਤੇ ਜ੍ਹਾ ਲੜਦਾ
ਕਿਧਰੋਂ ਮਿਲਦਾ ਹੈ
ਉਹ ਤੁਹਾਨੂੰ ਔਨਲਾਈਨ ਪਰਚੇਸ ਕਰ ਲਓ ਕਿਸੇ ਮੋਬਾਇਲ ਸ਼ੋਪ ' ਤੁਸੀਂ ਪਰਚੇਸ ਕਰਲੋ ਮੇਰੀ ਹਰ ਇੱਕ ਇੱਕ ਇੱਕ ਛੋਟ ਹਾਂ ਏਅਰਟੈਗ ਬੋਲ ਦ ਉਹਨੂੰ ਏਅਰਟੈਕ ਉਹਰ ਟੈਕਨੋਲੋਜੀ ਇੱਦਾਂ ਦੀ ਹੈ। ਕਿ ਤੁਸੀਂ ਲਾਈਵ ਲੋਕੇਸ਼ਨ ਤੁਦੀ ਰਿਟਰੇਸ ਕਰ ਸਕਦੇ ਹੋ
ਅੱਛਾ ਤੇ ਮੈਂ ਵੀ ਪਰਚੇਸ ਕਰਾਂਗੀ ਤੇ ਮੈਂ ਵੀ ਇਹ ਚੀਜ਼ ਦਿਮਾਵਾਂਗੀ ਆਪਣੀ ਲਾਈਫ ਦੇ ਅੰਦਰ ਨਾ
ਹਾਂਜੀ ਕਿਉਂਕਿ ਕਿਉਂਕਿ ਕੀ ਹੁੰਦਾ ਕਿ ਤੁਸੀਂ ਕਿਤੇ ਪਰਸ ਤੁਸੀਂ ਰੱਖਿਆ ਜੇਵੇ ਜੇ ਬਸ ਰੱਖਿਆ ਅਤੇ
ਅਸੀਂ ਬੂਲ ਜਾਂਦੇ ਹਾਂ। ਕਈ ਚੀਜ਼ਾਂ ਨਾ ਹਾਂ ਤੇ ਇਹ ਚੀਜ਼ ਵਿੱਚ ਅਸੀਂ ਅੱਛੀ ਲ ਸ ਹੀ ਹੈ ਨਾ
ਹਾਂ ਮੇਰੇ ਕੋਲ ਕਈ ਵਾਰੀ ਹੁੰਦਾ ਕਿ ਮੈਂ ਆਪਣੇ ਲੈਪਟੋਪ ਤੋਂ ਦੇਖ ਲੈਂਦਾ ਵਾਂ ਕਿ ਹਾਂ ਵੀ ਮੇਰੀ ਇਹ ਚੀਜ਼ ਕਿੱਥੇ ਆ ਉਹ ਚੀਜ਼ ਕਿੱਥੇ।
ਹੁਣ ਅਸੀਂ ਦੇਖੋ ਕੈਮਰੇ ਲਗਵਾਉਂਦੇ ਹ ਉਹ ਫੋਨਾਂ ਦੇ ਅੰਦਰ ਅਸੀਂ ਸਭ ਚੀਜ਼ਾਂ ਦੇਖ ਲੈਂਦੇ ਹਾਂ ਭਾਵੇਂ ਘਲੀ ਦੇ ਅੰਦਰ ਚੋਰੀ ਹੋਵੇ ਕੁਛ ਚੋਰ ਹੈ ਤੇ ਦੇਖੋ ਫੋਨਾ ਦੇ ਥਰੂ ਅਸੀਂ ਸਾਰੀ ਚੀਜ਼ਾਂ ਦੇਖ ਲੈਂਦੇ ਹਾਂ। ਕਿ ਕੀ ਸਾਡੀ ਕੀ ਚੋਰੀ ਹੋਈ ਹੈ। ਘਰ ਦੇ ਅੰਦਰ ਕੋਈ ਬੰ ਬੰਦਾ ਵੜਿਆ ਹੈ ਕੌਣ ਗੁੱਸਿਆ ਹੈ ਇਹ ਸਾਰੀ ਚੀਜ਼ਾਂ ਨੋਟਿਸੇਬਲ ਹੁੰਦੀ ਹੈ ਸਾਨੂੰ ਫੋਨ ਦੇ ਅੰਦਰ ਪਹਿਲੇ ਜਿ ਕਿੰਨੀਆਂ ਚੋਰੀਆਂ ਆਉਂਦੀ ਸੀ ਤੇ ਉਹ ਘਰ ਦੇ ਅੰਦਰ ਸਾਰੀ ਉਠਾ ਉਠਾ ਕੇ ਸਭ ਚੀਜ਼ਾਂ ਲੈਕੇ ਚਲੇ ਜਾਂਦੀ ਸੀ। ਹੁਣ ਇਹੋ ਜਿਹੀਆਂ ਚੀਜ਼ਾਂ ਨਾ ਘੱਟ ਹੋ ਗਈਆਂ। ਉਹਨਾ ਨੂੰ ਵੀ ਡਰ ਹੋ। ਗਿਆ ਕਿ ਅਸੀਂ ਪਕੜੇ ਜਾਵਾਂਗੇ। ਤੇ ਇਹ ਚੀਜ਼ਾਂ ਦਾ ਵੀ ਬੜਾ ਹੋ ਗਿਆ। ਫੋਨਾ ਦੇ ਨਾਲ ਨਾ
ਜੀ ਬਿਲਕੁਲ ਸਹੀ ਗੱਲ ਆ ਅੱਜ ਕੱਲ੍ਹ ਬੱਚੇ ਬੱਚੇ ਅੱਜ ਕੱਲ੍ਹ ਕੈਮਰੇ ਛੋਟੇ ਛੋਟੇ ਲੈ ਕੇ ਅੱਜ ਕੱਲ੍ਹ ਜਿਵੇਂ ਕਹਿੰਦੇ ਨਾ ਕਿ ਆਪਾਂ ਵੀਡੀਓਗ੍ਰਾਫਰ ਅਸੀਂ ਕਰਨ ਲੱਗ ਗਏ। ੱਗੇ ਯੂਟਿਊਬਰ ਬਣ ਗਏ ਆ ਛੋ ਰੀਲਾਂ ਬਣਾਉਣ ਲੱਗ ਗਈਆਂ। ਉਹ ਅੱਜ ਕੱਲ੍ਹ ਛੋਟੇ ੋਟੇ ਅੱਜ ਕੱਲ ਲੋਕਈ ਕ੍ਰਾਈਮ ਕਰਨ ਲੱਗੇ ਵੀ ਸ ਲੋਕ ਸੋਚਦੇ ਨੇ ਅੱਜ ਕੱਲ।
ਵਧੀਆ ਹੁਣ ਟੀ ਵੀ ਦੇ ਨਾਲ ਦੇਖੋ ਟੀ ਵੀ ਦੇ ਨਾਲ ਸਹੂਲੀਤ ਵੀ ਕਾਫ਼ੀ ਹੈ। ਤੁਸੀਂ ਦੂਰ ਬੈਠ ਕੇ ਵੀ ਨਾ ਆਪਣੀਆਂ ਅੱਖਾਂ ਨੂੰ ਸੇਵ ਕਰ ਸਕਦੇ ਹੋ ਫੋਨਾਂ ਦੇ ਨਾਲ ਤਾਂ ਥੋੜਾ ਤੁਹਾਡੀ ਅੱਖਾਂ ਤੇ ਕਾਨ ਦੋਨੇ ਖ਼ਰਾਬ ਹੋਣੇ ਤੇ ਟੀ ਵੀ ਦੇ ਨਾਲ ਇਹ ਚੀਜ਼ਾਂ ਤੋਂ ਬੈਨੀਫਿਟ ਹੈ ਕਿ ਸਾਡੀ ਅੱਖਾਂ ਸੇਫ ਰਹੇਆਂ ਤੇ ਬੱਚਿਆਂ ਨੂੰ ਮੈਂ ਇਓ ਕਹਾਂਗੀ ਕਿ ਤੁਸੀਂ ਨਾ ਅ ਫੋਨ ਦੇ ਅੰਦਰ ਕੱਟ ਟੀ ਵੀ ਥੋੜ੍ਹਾ ਦੇਖਿਆ ਕਰੋ ਸਾਰੇ ਬੱਚਿਆਂ ਨੂੰ ਇਓ ਮਤਲਬ ਸਲਾਹ ਦੇਣੀ ਚਾਹੀਦੀ ਹੈ। ਕਰਦਿਆਂਦੇ ਨਾਲ ਚਲੋ ਮੈਨ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਕਾਫੀ ਇਨਫੋਰਮੇ ਦੇਣੀ ਮੈ ਸਤਿ ਸ੍ਰੀ ਅਕਾਲ ਜੀ